ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਹੋਰ ਵਧੀਆ?
ਕੀ ਹਾਲ- ਚਾਲ ਐ, ਵੀਰ ਜੀ ਤੁਹਾਡਾ?
ਸਭ ਵਧੀਆ ਜੀ, ਗੁਰੂ ਦੀ ਕਿਰਪਾ ਹੈ ਤੁਹਾਡੇ ਘਰ ਬਾਰ ਸਬ ਠੀਕ ਹੈ ਜੀ?
ਸਭ ਵਧੀਆ ਜੀ, ਸਭ ਵਧੀਆ ਤੁਸੀਂ ਸੁਣਾਓ?
ਹੋਰ ਕੀ ਕਰਦੇ ਸੀ?
ਬਸ ਵਧੀਆ ਮੇਰੇ ਸਰਦਾਰ ਜੀ, ਅੱਜ ਫੋਨ ਲਿਆਏ ਨੇ। ਉਹ ਤੇ ਫੋਨ ਵਿੱਚ ਹੀ ਲੱਗੇ ਹੋਏ ਨੇ, ਫੋਨ ਦੀ ਸਾਰੀ ਤਿਆਰੀ ਕਰਦੇ ਪਏ ਨੇ। ਕੀ- ਕੀ ਵੀਚ ਫੋਨ ਚ ਕਰਨਾ ਏ ਜੀ। ਤੁਹਾਨੂੰ ਵੀ ਮੁਬਾਰਕਾਂ ਜੀ ਬੋਤ- ਬੋਤ ਮੁਬਾਰਕਾਂ। ਓ ਨਵਾਂ ਫੋਨ ਚੱਲਿਆ ਨਾ ਭਾਜੀ ਅੱਜ ਕੱਲ ਜੇਹੜਾ ਓ ਲੈ ਕੇ ਆਏ ਨੇ।
ਅੱਛਾ ਜੀ। ਫੇਰ।
ਤੁਹਾਡੇ ਕੋਲ ਵੀ ਹੈਗਾ, ਤੁਹਾਡੇ ਕੋਲ ਹੈਗਾ ਫੋਨ ਔਹ ਵਾਲਾ?
ਨਾ ਭੈਣ ਜੀ, ਸਾਡੇ ਕੋਲ ਕਿੱਥੇ ਏਨਾ ਮਹਿੰਗੇ ਫੂਨ ਆਣੇ। ਓਹ, ਡੇਢ-ਦੋ ਲੱਖ ਤੋ ਘੱਟ ਨਹੀ ਹੈਗੇ।
ਹਾਂ, ਅਸੀਂ ਵੀ ਕਿਸ਼ਤਾਂ'ਚ ਈ ਲਿਆ, ਅਸੀਂ ਵੀ ਕਿਸ਼ਤਾਂ'ਚ ਲਿਆ ਭਾਜੀ, ਅਸੀਂ ਕੇਹੜਾ ਏਨਾ ਰਈਸ ਜਾਦੇ ਆਂ।
ਹੁਣ ਤਾਂ, ਰਹਿਨ ਲਈ ਸਾਡੇ ਕੋਲ ਤਾਂ ਕਿਸ਼ਤਾਂ ਦੇ ਵੀ ਪੈਸੇ ਨੀ ਹੈਗੇ।
ਅਸੀ ਵੀ, ਅਸੀ ਅਸੀਂ ਕਿਸ਼ਤਾ'ਚ ਈ ਲਿਆ, ਭਾਜੀ।
ਭੈਣ ਜੀ, ਤੁਸੀ ਪੈਸੇ ਤਾਂ ਦੇ ਤਾਂ ਰਹੇ ਓ, ਅਸੀ ਓ ਵੀ ਦੇ ਪਾਰੇ। ਅਸੀ ਤਾ ਬੋਤ ਗਰੀਬ ਆ, ਭੈਣ ਜੀ।
ਨਵੀਆਂ-ਨਵੀਆਂ ਐਪਲੀਕੇਸ਼ਨਾਂ ਆ ਗਈਆਂ ਨਾ ਅੱਜ-ਕੱਲ, ਉਹ ਸਾਰੀਆਂ ਵਿੱਚ ਭਰਦੇ ਪਏ ਨੇ। ਉਹ ਭਰਕੇ ਵੀ ਤਾਂ ਈ ਫੋਨ ਚੱਲਦੇ ਨੇ, ਅੱਜ-ਕੱਲ ਤੁਹਾਨੂੰ ਪਤੈ, ਸਾਰਾ ਕੁੱਛ ਤੇ ਗੂਗਲ'ਚ ਆਗਿਆ ਬ ਬੱਚਿਆਂ ਦੀ ਪੜ੍ਹਾਈਆਂ, ਸ਼ੜਾਈਆਂ, ਯੂਟਿਊਬ ਸਭ ਕੁੱਝ ਉਹਦੇ'ਚ ਹੈਗਾ।
ਅਸੀਂ ਏਨੇ ਅਮੀਰ ਨੀ, ਸਾਡੇ ਕੋਲ ਤੇ ਕੀਪੈਡ ਵਾਲਾ ਫੋਨ ਹੈ ਜੀ।
ਅੱਛਾ! ਅੱਜ ਦੇ ਜ਼ਮਾਨੇ'ਚ ਤ ਤੁਸੀ ਓ ਛੋਟਾ ਫੋਨ ਰੱਖਿਆ ਪਿਆ, ਕਿ ਏਥੇ ਕਿਹੜੇ ਜਮਾਨੇ ਰਹਿੰਦੇ ਪਏ ਓ? ਭਾਜੀ, ਅੱਜ-ਕੱਲ ਕਿਸ਼ਤਾਂਚ ਲੈਲੋ, ਇੱਕ ਰੁਪਇਆ ਦਿਓ ਤੇ ਫੋਨ ਲਿਆਓ ਘਰ। ਕਿਸ਼ਤਾਂ ਬਣ ਜਾਂਦੀਆਂ ਨੇ, ਅੱਜ-ਕੱਲ ਦੇ ਇੱਕ-ਇੱਕ ਰੁਪਏ'ਚ ਫੋਨ ਮਿਲਦੇ ਪਏ ਨੇ।
ਭੈਣ ਜੀ ਇੱਕ ਰੁਪਏ ਤਾਂ ਹੁਣ ਦੇ ਦੇਈਏ, ਬਾਅਦ'ਚ ਕੌਨ ਦਊਗਾ, ਪੰਤਾਲੀ-ਪੰਤਾਲੀ ਹਜ਼ਾਰ।
ਤੇ ਕੰਮ ਕਾਜ ਕੋਈ ਨੀ ਕਰਦੇ ਤੁਹਾਡੇ ਘਰ ਵਾਲੇ, ਤੁਸੀਂ ਕੀ ਸਾਰਾ ਦਿਨ ਮਖੀਆਂ ਮਾਰਦੇ?
ਭੈਣ ਜੀ, ਅਸੀ ਤਾਂ ਬੜੇ, ਸਾਡੇ ਤਾਂ ਪੜ੍ਹਾਈ ਕਰਦੇ ਨੇ। ਕਹਿੰਦੇ, ਬਾਪੂ ਅਸੀ ਬੋਹਤ ਵੱਡੇ ਆਦਮੀ ਬਣਾਂਗੇ। ਪੰਦਰਾਂ ਸਾਲ ਹੋਗੇ, ਹੁਣ ਪੜ੍ਹਦੇ ਈ ਪਏ ਨੇ ਜੀ।
ਤੁਸੀਂ ਕੀ ਕਰ
ਭੈਣ ਜੀ, ਅਸੀਂ ਕੀ ਕਰੀਏ? ਅਸੀਂ ਤਾਂ ਚੁਰਾਸੀ ਤੋਂ ਬਾਅਦ ਬਿਨਾ ਕੰਮ ਦੇ ਹੋਗੇ ਆ, ਉਹ ਤੇ ਵਿਚਾਰੇ ਪੜ੍ਹਦੇ ਈ ਪਏ ਨੇ।
ਅੱਛਾ ਭੈਨ ਜੀ, ਵੀਰ ਜੀ
ਹਾਂਜੀ ਭੈਣ ਜੀ, ਹੋਰ ਸਰਦਾਰ ਜੀ ਠੀਕ ਨੇ?
ਸਾਡੇ ਸਰਦਾਰ ਜੀ ਤਾਂ ਠੀਕ ਨੀ ਰਹਿੰਦੇ ਵੀਰ ਜੀ, ਉਨਾਂ ਦੇ ਕਮਰ'ਚ ਬਹੁਤ ਦਰਦ ਰਹਿੰਦਾ ਹੈਗਾ।
ਬਵਾਸੀਰ ਠੀਕ ਐ ਓਨਾ ਦੀ, ਤੁਸੀਂ ਕਿਹਾ ਸੀ ਬਵਾਸੀਰ ਲੱਗਿਆ ਵੀ।
ਵੀਰ ਜੀ ਮੈਂ ਤੁਹਾਨੂੰ ਕੀ ਦੱਸਾ, ਉਹਨਾਂ ਦੀ ਕਮਰ ਈਚ ਦਰਦ ਐ ਨਾ, ਓਹ ਕਮਰ ਕ
ਨਹੀਂ-ਨਹੀਂ, ਤੁਸੀਂ ਮੈਨੂੰ ਕਿਹਾ ਸੀ ਬਵਾਸੀਰ ਲੱਗੀ ਪਈ ਏ।
ਬਵਾਸੀਰ ਤਾ ਵੀਰ ਜੀ, ਠੀਕ ਹੋ ਗਈ ਏ।
ਕੀ ਕਹਿੰਦੇ ਓ, ਭੈਣ ਜੀ?
ਉਹ ਤੇ ਠੀਕ ਹੋਗੀ ਏ ਵੀਰ ਜੀ, ਤੁਹਾਨੂੰ ਕਿੰਨੇ ਕਹਿਤਾ ਤੁਹਾਨੂੰ ਗਲਤੀ ਲੱਗ ਗਈ ਏ।
ਨਹੀਂ ਭੈਣ ਜੀ, ਏ ਬੋਤ ਟਾਈਮ ਪਹਿਲੇ ਮਿਲਿਆ ਸੀ ਨਾਜੀ,, ਓ ਬਹੁਤ ਚਿਰੇ ਪਹਿਲੇ ਓਹਨਾ ਨੂੰ ਸੀਗੀ।
ਅੱਛਾ ਜੀ, ਅੱਛਾ-ਅੱਛਾ। ਠੀਕ ਐ, ਠੀਕ ਐ, ਤੁਹਾਡੇ ਨਾਲ ਗੱਲ ਕੀਤੀ ਹੋਏਗੀ ਉਹਨਾਂ ਨੇ ਨਾ, ਮੈਨੂੰ ਤੇ ਪਤਾ ਕੋਈ ਨੀ। ਪੈਲੇ ਤੇ ਉਹਨਾਂ ਦੇ, ਵਿੱਚ ਹੀ ਹੁਣ ਤੇ ਉਹਨਾਂ ਦੇ ਕਮਰ ਇਚ ਦਰਦ ਰਹਿੰਦਾ ਏ।
ਅੱਛਾ।
ਔ ਤੇ ਬੈਲਟ ਬਨ ਕੇ ਚੱਲਦੇ ਨੇ, ਬੈਲਟ ਬਨ ਕੇ ਔਰ ਜਿਸ ਜਿਸ ਟਾਈਮ ਉਹਨਾਂ ਨੇ ਫੋਨ ਲੈ ਲਿੱਤਾ ਇੱਕ ਤੇ ਉਹ ਹੁਣ ਹੁਣ ਤੇ ਉੱਥੋਂ, ਉਹ ਆਪਣਾ ਦੰਦ ਵੀ ਭੁੱਲ ਗਏ ਨੇ ਉਹ ਸਾਰਾ ਦਿਨ ਨਾ ਫੋਨ ਤੇ, ਮੈਂ ਬਸ ਖ਼ਬਰਾਂ ਸੁਣਦੇ ਰਹਿੰਦੇ ਨੇਿਕਤੇ ਖ਼ਬਰਾਂ ਸਾਰੀ ਦੁਨੀਆਂ ਦੀ ਸਾਨੂੰ ਵੀ, ਸੁਣੋ ਮੇਰੀ ਗੱਲ ਸੁਣੋ
ਹਾਂਜੀ ਹਾਂਜੀ ਸਾਡੇ ਕੋਲ ਤਾਂ ਪੈਸੇ ਨੀ ਹੈਗੇ, ਐਸਾ ਕੀ ਸੁਣੀਏ ਜੀ ਹੋਰ ਓਥੋਂ ਤਾਂ ਸਿੱਧਾ ਅਮੀਰ ਹੋ ਜੀ, ਕੀ ਕਹਿ ਸਕਦੇ ਆਂ ਹੁਣ ਖਬਰਾਂ ਤੇ ਹੁਣ ਸਾਡੇ ਵੀ ਸੁਣਨਾ ਚਾਹਨੇ ਆ ਜੀ, ਪੈਸੇ ਨੀ ਹੈਗੇ ਹੋਰ ਸਾਡੇ ਕੋਲ
ਕੋਈ ਨੀ ਭਰਾਵਾ, ਸਬ ਮਿਲ ਜੁਲ ਕੇ ਕਰ ਲਾਂਗੇ, ਤੂੰ ਥੋੜਾ ਬਹੁਤ ਮੇਰੇ ਕੋਲ ਪੈਸੇ ਲੈ ਤੂੰ ਵੀ ਲੈ ਲੋ ਤੁਸੀਂ, ਐਸੀ ਕੋਈ ਗੱਲ ਨਹੀਂ ਆਪਸ ਅਸੀਂ ਭੈਣ ਭਰਾ ਹੈਗੇ, ਅਸੀਂ ਕੋਈ ਗੱਲ ਥੋੜੀ ਨਾ ਹੈਗੀ ਐ ਤੁਹਾਨੂੰ ਮੈਂ ਫੋਨ, ਮੈਂ ਤੁਹਾਨੂੰ ਦਿਲਵਾ ਦੇਸਾਂ
ਭੈਣ ਜੀ ਪੈਸੇ ਤਾਂ ਦੇਣੇ ਈ ਪੈਣੇ ਐ, ਪੈਸੇ ਕਢਾਈਏ ਕਿਥੋਂ?
ਹ
ਅੱਛਾ ਭੈਣ ਜੀ ਤੁਸੀਂ ਠੀਕ ਹੋ
ਮੈਂ ਵੀਰ ਜੀ ਠੀਕ ਆਂ, ਮੈਂ ਤੇ ਮੇਰੇ ਬੱਚੇ ਬੱਚੇ ਠੀਕ ਨੇ, ਤੇ ਮੇਰੇ ਸਰਦਾਰ ਜੀ ਢਿੱਲੇ ਰਹਿੰਦੇ ਨੇ। ਮੈਂ ਨੂੰ ਬਹੁਤ, ਮੈਂ ਕਿਹਾ ਸੀ। ਤੁਹਾਡੇ ਘਰ ਭੇਜਾਂਗੀ ਤੁਹਾਡੇ ਕੋਲ ਆਉ।
ਤੁਹਾਨੂੰ ਟੁੱਟੀਆਂ ਲੱਗੀਆਂ ਪਈ, ਅਸੀਂ ਕਹਿੰਦੇ ਸੀ ਨਾ
ਵੀਰ ਜੀ ਮੈਂ ਤੇ ਤਪੀਸ਼
ਹੈਂ ਜੀ ਠੀਕ ਹੋ ਗਈ ਟੱਟੀਆਂ।
ਦਵਾਈਆਂ ਲਿੱਤੀਆਂ ਨੇ ਭੈ ਵੀਰ ਜੀ ਮੈਂ ਤੇ ਪਾਣੀ ਸੁੰਡ, ਵਿੱਚ ਲੂਣ ਪਾਣੀ ਘੋਲ ਕੇ ਲੈ ਕੇ, ਉਸੀ ਤੋਂ ਮੇਰਾ ਠੀਕ ਹੋ ਗਿਆ ਸੁਣੋ ਮੇਰੀ ਗੱਲ ਮੈਂ ਤੁਹਾਨੂੰ ਦੱਸਿਆ ਸੀ, ਕਿ ਇੱਕ ਮੇਰਾ ਮੋਬਾਇਲ ਚੋਰੀ ਹੋ ਗਿਆ ਸੀ, ਤੁਹਾਨੂੰ ਮੈਂ ਕਿਹਾ ਸੀ ਨਾ ਮੇਰਾ ਮੋਬਾਇਲ
ਹੈ ਹਾਂ ਹਾਂ ਹਾਂ ਭੈਣ ਜੀ ਯਾਦ ਆ ਗਿਆ, ਆ ਆ ਗਿਆ
ਅੱਛਾ ਇੱਕ ਇੱਕ ਵਾਰੀ ਸਵੇਰੇ ਮੈਂ ਗੁਰਦੁਆਰੇ ਜਾਂਦੀ ਪਈ ਸਾਂ, ਤੇ ਮੇਰੇ ਪਰਸ ਵਿੱਚ ਸੀ, ਮੇਰੇ ਪਿੱਛੇ ਦੋ ਗੁੰਡੇ ਲੱਗ ਗਏ, ਉਹ ਮੇਰਾ ਪਰਸ ਖਿੱਚ ਖਿੱਚ ਕੇ ਲੈ ਗਏ ਵੀਰ ਜੀ
ਜੀ ਜੀ ਬਿਲਕੁਲ ਜੀ ਮ
ਹੋਈ ਆਂ ਮੈਂ ਕੇ, ਏਦੇ ਬਿਨਾਂ ਮੇਰਾ ਤਾਂ ਸਾਰਾ ਕੰਮ ਹੀ ਫੋਨ ਇਚ ਹੈਗਾ ਸੀ, ਮੈਂ ਤੇ ਇਤਨੀ ਪਰੇਸ਼ਾਨ ਹੋ ਗਈ ਮੈਂ ਤੁਹਾਨੂੰ ਦੱਸ ਨੀ ਸਕਦੀ ਫਿਰ ਮੇਰਾ ਬੱਚਾ ਆਇਆ ਤੇ ਮੈਨੂੰ ਕਹਿੰਦਾ ਮੈਂ ਮੰਮੀ ਤੁਹਾਨੂੰ ਲੈ ਦਿੰਦਾ ਮੋਬਾਇਲ ਉਹ ਜਿਹੜੀ ਤੁਹਾਡੀ ਵਿੱਚ ਭੈਣ ਜੀ ਹੈਗੇ, ਕਿ ਕਹਿੰਦੇ ਆ ਅਹ ਉਹ ਪੰਜਾਹ ਰੁਪਏ ਤੁਹਾਡੇ ਹੋਰ ਲੱਗਣਗੇ, ਤੇ ਤੁਹਾਨੂੰ ਮੈਂ ਚਾਲੂ ਕਰਾ ਦੇਣਾ, ਮੈਂ ਕਿਹਾ ਚਲੋ ਠੀਕ ਅੱਜ ਕੱਲ ਇਦੇ ਬਿਨਾਂ ਮੋਬਾਇਲ ਬਿਨਾਂ ਤੇ ਕੰਮ ਹੀ ਨਹੀਂ ਹੁੰਦਾ, ਵੀਰ ਜੀ ਸਾਰੇ ਕੰਮ ਤੇ ਮੋਬਾਇਲਾਂ ਤੇ ਹੈਗੇ ਨੇ, ਮੇਰੇ ਬੱਚੇ ਸਾਰਾ ਦਿਨ ਮੋਬਾਇਲ ਚ ਪੜ੍ਹਦੇ ਨੇ, ਬਾਹਰ ਚ ਕੋਈ ਪੜ੍ਹ ਪੜ੍ਹਾਈ ਵੀ ਅੱਜ ਕੱਲ੍ਹ ਇਤਨੀ ਮਹਿੰਗੀ ਹੈਗੀ ਹੈ ਤੇ ਪੜਾਈ ਇਤਨੀ ਮਹਿੰਗੀ ਹੈ ਤੇ ਬੱਚਿਆਂ ਨੂੰ ਟਿਊਸ਼ਨ ਕੌਣ ਲਗਾ ਕੇ ਦੇ ਮੇਰੇੇ ਬ- ਕਿ ਤੇ ਫੋਨ ਤੇ ਬਹਿ ਕੇ ਸਾਰਾ ਦਿਨ ਭਾਈ ਪੜਾਈ ਰਹਿੰਦੇ ਨੇ।
ਅਰੇ ਭੈਣ ਜੀ ਪਤਾਂ ਨੀ ਸਾਡਾ ਓ ਦਿਨ ਆਊਗਾ ਜਿਸ ਦਿਨ ਸਾਡੇ ਪੁੱਤਰ ਕਹਿਣਗੇ ਏ ਲੈਂ ਬਾਪ- ਤੂ ਨਯਾ ਫੋਨ ਲੈਂ ਆ ਯਾ- ਪਤਾ ਨੀ ਭੈਣ ਜੀ,
ਕੇ ਆਸੀ ਕੋਈ ਗੱਲ ਨੀ ਭਰਾਵਾ ਤੇਰੇ ਆਸੀ ਕੋਈ ਫੋਨ, ਤੈਨੂੰ ਕੋਈ ਘੱਟ ਥੋੜੀ ਨਾ ਨੇ। ਤੁਸੀਂ ਵੀ ਮੋਬਾਈਲ ਰੱਖੋ ਇਕ- ਇਕ ਛੋਡ ਕੇ ਤੁਸੀਂ ਦੋ- ਦੋ ਰੱਖ ਸਕਦੇ ਹੋ ਐਸੀ ਕੀ ਗੱਲ ਹੈਗੀ ਐਂ। ਤੇ ਇਹਨਾਂ ਬੀਨਾ ਤੇ ਗੁਜ਼ਾਰਾ ਹੀ ਨਈ ਹੁੰਂਦਾ ਅੱਜ ਕੱਲ ਸਮਝੇ ਤੁਹਾਨੂੰ ਬਾਈ, ਪਰ ਐ ਗੁਜ਼ਾਰਾ ਹੈਗਾ ਸਾਰਾ ਕੰਮ ਤੇ ਫੋਨਾਂ ਤੇ ਹੁੰਦੇ ਨੇ। ਅੱਜ ਕੱਲ ਸਾਮਾਨ ਵੀ ਮੰਗਵਾਉਣਾ ਹੁੰਦਾ ਸਿਰਫ ਦੋ ਮਿੰਟ ਲੱਗਦੇ ਚਾਰ ਬੰਦੇ ਆ ਜਾਂਦੇ ਘਰ। ਹੱਥ ਪੈਰ ਨੀ ਪੈਂਦੇ ਅਸੀਂ ਤੇ ਫੋਨ ਕਰਦੇ ਹ ਤੇ ਸਾਡੇ ਘਰ ਸਮਾਨ ਘਰ ਆ ਜਾਂਦਾ। ਮੈਨੂੰ ਤੇ ਇਤਨਾ ਸੁੱਖ ਲੱਗਦਾ ਨਾ, ਮੈਂ ਤੇ ਆਪਣੇ- ਫੋਨ ਨੂੰ ਤੇ ਇਸ ਸੰਭਾਲ ਕੇ ਰੱਖਦੀ ਆ ਜੇਕਰ ਕਲੇਜੇ ਨਾਲ ਲਾ ਕੇ ਰੱਖਦੀ ਆ। ਕਿਉਂਕਿ ਇੱਧਰ ਵੀ ਮੇਰਾ ਗੁਜ਼ਾਰਾ ਨਹੀਂ ਮਾਈ ਮੇਰੀ ਨੀ ਆਉਂਦੀ ਤੇ ਮੈਂ ਫੋਨ ਮੇ, ਕੈਟ ਕਮਾਨ ਨੰਬਰ ਬੀ ਕਿੱਥੇ ਅੱਜ ਕਿਉਂ ਨਾ ਆਈ ਕਿ ਗੱਲ ਹੋ ਗਈ ਐ, ਉਹ ਸੀ-
ਭੈਣ ਜੀ ਤੁਹਾਡੇ ਕੋਲ ਕਿੰਨੇ ਮੋਬਾਇਲ ਨੇ, ਤੁਹਾਡੇ ਕੋਲ ਕਿੰਨੇ ਮੋਬਾਇਲ ਨੇ। ਸਰਦਾਰ ਜੀ ਦੇ ਇੱਕ ਕੋਲ ਮੋਬਾਇਲ ਤੁਹਾਡੀੇ ਅਹ ਮੱਤਰ ਕੋਲ ਇੱਕ ਮੋਬਾਇਲ ਤੁਹਾਡੇ ਕੋਲ ਇੱਕ ਮੋਬਾਇਲ ਸ ਤੁਹਾਡੇ ਖੂਦ ਦੇ ਕੋਲ ਇਕ ਮੋਬਾਇਲ ਦੋ- ਦੋ ਮੋਬਾਇਲ
ਸਾਡੇ ਘਰ ਤੇ ਵੇਖ ਕੇ ਭਰਾਵਾ ਸਭ ਦੇ ਕੋਲ ਫੋਨ ਰੱਖੇ ਨੇ ਸਭ ਆਪਣੇ- ਆਪਣੇ ਫੋਨਾਂ ਨਾਲ ਕੰਮ ਕਰਦੇ ਨੇ ਸਾਰੇ- ਕੋਈ ਕਿਸੇ ਦਾ ਫੋਨ ਲੈ ਨੀ ਸਕਦਾ। ਸਾਰੇ ਬੱਚੇ ਬਿਜਨਸ ਵੀ, ਮੇਰੇ ਬੱਚੇ ਕੰਮ ਵੀ, ਫੋਨਾਂ ਨਾਲ ਹੀ ਕਰਦੇ ਪਏ ਨੇ, ਉਹ ਲੈ ਤੇ ਬਹਿ ਕੇ ਸਾਰਾ ਦੀ ਮੇਰੀਆਂ, ਨੂੰਹਾਂ ਵੀ ਕੰਮ ਫੋਨਾਂ ਤੇ ਹੀ ਕਰਦੀਆਂ ਪਈਆਂ ਨੇ।
ਫੋਨ ਦੇ ਨੁਕਸਾਨ ਬੋਤ ਨੇ ਅੱਖਾਂ ਖ਼ਰਾਬ ਹੋ ਜਾਂਦੀਆਂ ਅਦੀ ਅਸੀਂ ਮੂਲ ਈ ਜਾਂਦੇ ਪੁੱਤਰ ਨੂੰ। ਸੁਣਦੇ ਨ ਹੈ ਨੀ ਹੋਲੀ ਫੋਨ ਪੂਰੇ ਦਿਨ ਲੱਗ ਜਾਂਦੇ ਦਿਖਾਦੇ ਪੜਦੇ -ਪੜਦੇ ਹੈਗੇ ਨੀ ਉਹ। ਨੁਕਸਾਨ ਨੇ ਬੋਤ ਫੋਨ ਦੇ ਜੀ।
ਉਹ ਵੀ ਭਰਾਵਾ ਦੇਖੋ, ਅਸੀਂ ਤਾਂ ਆਪਣੇ ਬੱਚਿਆਂ ਨੂੰ ਪਹਿਲੇ ਸਮਝਾਤਾ ਦੇਖੋ ਤੁਹਾਡੀ ਜ਼ਿੰਦਗੀ ਇਸ ਨਾਲ,
ਭੈਣ ਜੀ ਕ- ਤੱਕ ਬੱਚਿਆਂ ਦੇ ਸਿਰ ਤੇ ਖੜੇ ਰਹੋਗੇ ਏ ਦੱਸੋ। ਬੱਚੇ ਕਦੇ ਨਾ ਕਦੇ ਮੋਬਾਇਲ ਦੇਖਣਗੇ ਨਾ, ਉਹ ਪੜਨ ਦਾ ਨਾਟਕ ਕਰਦੇ ਪੈਣ ਜੀ।
ਉਹਦੇ ਭਰਾਵਾ ਕੋਈ ਨੀ ਕਰਦੇ ਬੱਚੇ। ਉਹਨਾਂ ਇਸੇ ਬਿਨਾਂ ਗੁਜ਼ਾਰਾ ਕੋਈ ਨੀ ਭਰਾਵਾ ਮੈਂ ਤੇ ਸਾਫ ਤੈਨੂੰ ਦੱਸਦਾ।
ਉਹ ਭੈਣ ਜੀ ਇਹਦੇ ਬਿਨਾ ਸਭ ਗੁਜ਼ਾਰਾ ਏ, ਤੁਸੀਂ ਚਾਹੇ - ਪਹਿਲੇ ਬਿਨਾਂ ਮੋਬਾਇਲ ਜਿਂਦੇ ਨੀ ਸੀ ਕੀ ਪਹਿਲੇ ਕਿੰਨੇ ਫਾਇਦੇ ਸੀਗੇ ਅੱਜ ਕੱਲ ਬੱਚੇ ਸਾਰੇ- ਉਹ ਮੋਬਾਇਲ ਯੂਜ ਕਰਦੇ ਰਹਿੰਦੇ ਨੇ ਪਰਵਾਰ ਨਾਲ ਟਾਈਮ ਬਿਤਾਣ ਦਾ ਇਹਨਾਂ ਕੋਲ ਵਕਤ ਈ ਨੀ ਹੈਗਾ।
ਪਰ ਬੱਚੇ ਵੀ ਦੇਖੋ ਭਰਾਵਾ, ਅਧ ਗਲ ਸੁਨ ਤੇ ਸਹੀ ਫੋਨ ਨਾਲ ਬੱਚੇ ਸਾਰਾ ਦਿਨ ਬਿਜੀ ਰਹਿੰਦੇ ਨੇ, ਸਾਰਾ ਦਿਨ ਕੰਮ ਕਰਦੇ ਰਹਿੰਦੇ ਨੇ।
ਭੈਣ ਜੀ ਸਾਰਾ ਦਿਨ ਆਪਣੇ ਵਿੱਚ ਬਿਜੀ ਰਹਿੰਦੇ ਨੇ ਸਾਡੇ ਨਾਲ ਤਾਂ ਗੱਲ ਕਰਨ ਦਾ ਮ ਟਾਈਮ ਹੀ ਨੀ ਇਹਨਾਂ ਕੋਲ। ਬਾਹਰ ਭੇਜ ਦੇ ਨਾਲ ਚੱਲ, ਫੇਰ ਰੱਖਿਆ ਈ ਕਿਉਂ ਏ ਇਹਨਾਂ ਨੂੰ।
ਅਰੇ ਤੇ ਭਰਾਵਾ ਤੇ ਬਰਚੇ ਤੇ ਚਲੋ ਆਰੇ ਲੱਗੇ ਹੋਏ ਨੇ। ਸਾਫ਼ ਤੇਨੂੰ ਦੱਸਾਂ।
ਹੋਏ ਨੇ ਉਈ ਤੇ ਕਹਿ ਰਿਹਾ ਮੈਂ ਅੱਜ ਕੱਲ ਕਿਸੇ ਕੋਲ ਪੁੱਛਣ ਦਾ ਹਾਰ ਹੀ ਨਹੀਂ। ਉੱਥੇ ਬੰਦਾ ਮਰਦਾ ਪਿਆ, ਇਹਨੂੰ ਉੱਥੇ ਮੁੰਬਾਈਲ ਵਿੱਚ ਲੱਗਿਆ ਪਿਆ ਦੱਸੋ ਇਹ ਗੱਲ ਹੈ ਕੋਈ।
ਹੂ ਉਹ ਭਰਾਵਾ ਸਭ ਚੱਲ ਚਲਦੀਆਂ ਰਹਿੰਦੀਆਂ ਨੇ ਘਰਾਂ ਦੀਆਂ ਕੋਹੀ ਨੀ ਹੁੰਦਾ। ਥੋੜ੍ਹਾ ਬਹੁਤ ਚੁੱਪ ਵੀ ਰਹਿਣਾ ਪੈਂਦਾ ਹੈ, ਬੋਲਣਾ ਵੀ ਪੈਂਦਾ। ਕਿਸ ਟਾਈਮ ਆਦਮੀ ਬੋਲਿਆ, ਕਿਸੇ ਟਾਈਮ ਸ਼ਾਂਤ ਹੋਇਆ, ਉਹਦੇ ਨਾਲ ਹੀ ਘਰ ਗੁਜ਼ਾਰੇ ਚੱਲਦੇ ਨੇ ਭਰਾਵਾ।
ਉਹ ਕੀ ਫਾਇਦਾ ਹੋਇਆ ਭੈਣ ਜੀ, ਮੋਬਾਇਲ ਤਾਂ ਨੁਕਸਾਨ ਹੀ ਹੈ, ਦਸੀ ਅੇ ਤੇ। ਮੋਬਾਇਲ ਵਿੱਚ ਪੈਸੇ ਬਣਾਉਂਦੇ ਉਹ, ਫਿਰ ਉਹ ਕੀ ਉਹਨਾਂ ਡੂੰਡੀ ਜਿਹੀ। ਉਹ ਵਾਫ਼ਾ ਲਗਾਉਂਦੇ ਰਹੋ, ਉਸ ਨਾਲ ਚੱਲਦਾ ਨੀ ਬਿਨਾਂ ਏ। ਉਹ ਹਰ ਮਹੀਨੇ ਪੰਜ ਸੌ, ਪੰਜ ਸੌ ਪਾਉਂਦੇ ਇਹਦੇ ਵਿੱਚ ਦਾਖਲ ਕਰਾਉਂਦੇ ਰਹੋ। ਐਵੇਂ ਤਾਂ ਭੈਣ ਜੀ, ਖਰਚਾ, ਖਰਚਾ ਇੰਨਾ। ਇੰਨਾ ਪੈਸਾ ਫਾਲਤੂ ਦਾ, ਕੁੱਜਾ ਕੁ ਸਮਾਨ ਲਿਆਓ ਉਹ ਪਤਾ ਨੀ ਬਾਹਰੋਂ ਕੀ ਕੱਪੜੇ ਵੇਚਦੇ ਪਏ। ਕੀ ਐ, ਮੰਗਾ ਕੇ ਫਿਰ ਵਾਪਿਸ ਕਰਦੇ ਓ, ਇੱਕ ਵਾਰ ਜਾ ਕੇ ਲੈ ਕੇ ਆਓ ਚੀਜ਼ ਆਪਣੀ।
ਏ ਭਰਾਵਾ ਸਾਨੂੰ ਬਈ ਆ ਸਾਨੂੰ ਸੌਖਾ ਲੱਗਦਾ ਭਰਾਵਾਂ ਮੈਨੂੰ ਤੇ ਬੜਾ ਸੌਖਾ ਲੱਗਦਾ ਪਿਆ। ਮੈਂ ਤੇ ਖੁਸ਼ ਹਾਂ ਬਾਈ ਫੋਨ ਰੱਖ ਕੇ। ਉਹ ਫੋਨ ਨਾਲ ਬੱਚਿਆਂ ਨੂੰ ਜ਼ਿਆਦਾ ਦੇਖੋ ਬੱਚਿਆਂ ਨੂੰ ਇਹ ਕਹਿੰਦੇ ਆ ਜ਼ਿਆਦਾ ਪਿਕਚਰ ਨਾ ਦੇਖੋ' ਕੋਈ ਹੋਰ ਚੀਜ਼ਾਂ ਨਾਲ ਦੇਖੋ ਤੁਸੀਂ। ਆਪਣਾ ਕੰਮ ਮਤਲਬ ਦੀਆਂ ਗੱਲਾਂ ਕਰੋ। ਅੱਛਾ ਭਰਾਵਾ ਸਤਿ ਸ੍ਰੀ ਅਕਾਲ। ਔਰ ਸਭ ਠੀਕ ਹੈ ਨਾ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।